ਹੈਲੋ, ਸਤਿ ਸ਼੍ਰੀ ਅਕਾਲ ਭਾਜੀ, ਸਤ ਸ੍ਰੀ ਅਕਾਲ ਜੀ
ਹੋਰ ਕੀ ਕਰਦੇ ਪਏ ਔ?
ਹੋ ਵਿਹਲੇ ਹੋਰ ਕੀ ਕਰਨਾ, ਇਸ ਟੈਮ ਰੋਟੀ ਪਾਣੀ ਦੁਧ, ਦੁੱਧ ਪੀ ਕੇ ਵਿਹਲੇ ਹੋਏ ਹੈ, ਤੁਸੀ ਦੱਸੋ ਤੁਸੀਂ ਕਰ ਰਹੇ ਹੋ?
ਮੈਂ ਵੀ ਰੋਟੀ ਖਾ ਕੇ ਵਿਹਲਾ ਆਇਆ, ਜਿਵੇਂ ਤੁਹਾਨੂੰ ਪਤਾ ਮੈਂ ਸੈਰ ਕਰਦਾ ਰਹਿੰਦਾ ਅਤੇ ਫਿਰ ਸੈਰ ਹੀ ਕਰਨ ਆਇਆ ਦਾ।
ਅੱਛਾ ਅਜੇ ਤੱਕ ਸੈਰ ਹੀ ਕਰਦੇ ਪਏ ਓ
ਹਾਂਜੀ,
ਓਦਾਂ ਵੀ ਵਿਹਲੇ ਪੜ੍ਹਾਈ ਪੜੂਈ ਹੋ ਗਈ।
ਹਾਂਜੀ ਉਹ ਪੇਪਰ ਦਿੱਤੇ ਸੀ ਨੇ ਬਸ ਵਹਲੇ ਹ।
ਅੱਛਾ। ਅਤੇ ਫਿਰ ਹੁਣ ਅੱਗੇ ਕੀ ਕਰ ਹੁਣ ਨਾਲ ਫਿਰ ਕਰ ਦੇ ਨਾ ਮਦ।
ਹਾਂਜੀ ਹਜੇ ਦੇ ਘਰਦਿਆਂ ਦੀ ਮਦਦ ਕਰਾਉਦਾ ਵਾ ਫਿਰ ਰਿਜ਼ਲਟ ਜਦੋਂ ਤੱਕ ਆਏਗਾ।
ਕੀ ਮਦਦ ਕਰਦੇ ਹੋ।
ਘਰ ਮੈਂ ਉੱਧਰ ਪਾਪਾ ਦੀ ਫੈਕਟਰੀ ਹੈਗੀ ਹੈ ਭਾਂਡਿਆਂ ਦੀ।
ਅੱਛਾ ਕਿਸ ਚੀਜ਼ ਦਾ।
ਮਤਲਬ ਲਿਫਾਫੇ ਲਾ ਦਿੰਦਾ ਵਾਂ ਭਾਂਡਿਆਂ ਨੂੰ।
ਥੋੜ੍ਹਾ ਬਹੁਤਾ ਮਾਲ ਲੈ ਕੇ ਬਾਹਰ ਚੱਲ ਜਾਂਦਾ ਵਾ।
ਕਮ ਅੱਛਾ।
ਹਾਂਜੀ,
ਚਲੋ ਵਧੀਆ ਫਰੀ ਰਹਿਣ ਤੋਂ ਵਧੀਆ ਥੋੜ੍ਹੀ ਜੀ ਵੀ ਨੌਲੇਜ ਲੈਣੀ ਚਾਹੀਦੀ।
ਹਾਂਜੀ ਹਾਂਜੀ,
ਤੇ ਔਰ ਅੱਗੇ ਕਰਨਾ ਹੀ ਫਿਰ ਵੀ?
ਅੱਗੇ ਹੁਣ ਮੈਂ ਪੇਪਰ ਦਿੱਤੇ ਦੇ ਆ ਜੇ ਉਹ ਕਲੀਅਰ ਹੋ ਗਏ ਫਿਰ ਨੇਵੀ ਵਾਸਤੇ 'ਤੇ ਅਪਲਾਈ ਹੋ ਜਾਵੇਗਾ।
ਅੱਛਾ।
ਹਾਂਜੀ।
ਨਾ ਕੀ ਮਤਲਬ ਤੁਸੀਂ ਬਾਰ੍ਹਵੀਂ ਬੂਰਵੀਂ ਸਾਨੂੰ ਨੋਨ ਮੈਡੀਕਲ ' ਕੀਤੀ ਦੀ।
ਹਾਂਜੀ ਹਾਂਜੀ ਨੋਨ ਮੈਡੀਕਲ ਹੈ।
ਤੇ ਕਿੰਨੇ ਪ੍ਰਸੈਂਟ ਆਏ ਦੇ ਆ ਤੁਹਾਡੇ?
ਮੇਰੇ ਗਿਆਰਵੀਂ 'ਚ ਘੱਟ ਸੀ ਬਾਰ੍ਹਵੀਂ 'ਚ ਸਹੀ ਆਏ ਦੇ ਆ।
ਗਿਆਰਵੀਂ ਚ 'ਕਿੰਨੇ ਸੀ।
ਗਿਆਰਵੀਂ ਜਾਂ ਹੈਗੇ ਸੀ ਅੱਸੀ।
ਤੇ ਬਾਰ੍ਹਵੀ 'ਚ।
ਬਾਰਵੀਂ ' ਹੈਗੇ ਸੀ ਬਾਨਵੇਂ।
ਅੱਛਾ ਤੇ ਹੁਣ ਕਿ ਮਤਲਬ ਕੋਲੇ ਕੋਲੇਜ ਦਾ ਤੁਹਾਡਾ ਬਸ਼
ਬਸ਼ ਲਾਇਆ ਵੇ ਹਾਂਜੀ ਫਾਈਨਲ ਦੇ ਪੇਪਰ ਹੋਏ ਨੇ।
ਅੱਛਾ ਅੱਛਾ। ਅਤੇ ਹੋਰ ਮਤਲਬ ਨੇਵੀ ਤੋਂ ਇਲਾਵਾ ਕੀ ਸੋਚਿਆ ਤਾਂ।
ਨੇਵੀ ਤੋਂ ਇਲਾਵਾ ਸੋਚਿਆ ਤਾਂ ਕਿ ਸਰਕਾਰੀ ਕੋਈ ਪੇਪਰ ਦਵਾਂਗਾ।
ਸਰਕਾਰੀ ਵਿੱਚ ਵੀ ਮਤਲਬ ਕੋਈ
ਹੈਲੋ। ਤੁਹਾਡੀ ਆਵਾਜ਼ ਨਹੀਂ ਆਉਂਦੀ ਵੀ ਭਾਜੀ। ਹੈਲੋ। ਹੈਲੋ। ਹੈਲੋ। ਹੈਲੋ ਵੀ।